ਹਾਂਜੀ ਇਸ 'ਤੇ ਆਗੀ ਏ। ਹੈਲੋ,
ਇੱਕ ਸੈਕਡ ਜਰਾ ਇਸ ਤੇ, ਹੈਲੋ,
ਹੈਲੋ,
ਹੈਲੋ, ਮੈਡਮ ਆਵਾਜ਼ ਆ ਰੀ ਤੁਆਨੂੰ ਮੇਰੀ-
ਹਾਂਜੀ ਮੈਨੂੰ ਆਰੀ-
ਹਾਂਜੀ ਇਸ ਤੇ ਇਸ ਫੋਨ ਤੇ ਨਾ ਕਾਲ ਆਰੀ ਯੈ ਮੇਰਾ ਮਲਬਦ ਔਦਾ ਰਿਸਤੇ ਵਟਸਪ ਚਲਦਾ ਉਸਤੇ ਨੀ ਆ ਰੀ ਔ ਤਾਂ ਵੈਸ ਇਸਚੈਪ ਮਤਲਬ ਡਾੳਨ ਲੋਡ, ਮੈਡਮ ਔ ਮੈਨੂੰ ਆਈ ਨੀ ਇਸ- ਫੋਨ ਤੇ ਆਈ ਆ ਤਾਂ ਮੈਂ ਇਸ ਤੋਂ ਤਾਡੀ ਫੋਨ ਚੱਕ ਲ ਨਾ ਹੁਣ ਉਸ ਤੇ ਨੀ ਲੱਗ ਰੀ ਸੀ। ਤੇ ਤੁਆਡਿਆ ਕਿੰਨੀਆਂ ਕਾਲ ਪੈਂਡਿੰਗਾ ਹੈ।
ਹੁਣ ਮੇਰੀ ਇਹ ਲਾਸਟ ਰੈਹ ਗਈ ਪੈਲਾਂ ਦੋ ਰੈਹ ਗਈ ਸੀ ਹੁਣ ਔ ਵਾਲੀ ਤਾਂ ਔਨਾਂ ਨੇ ਜ਼ੀਰੋ ਮਿੰਨਟਸ ਸ਼ੋਅ ਕਰ ਤੈ
ਔ ਮੈਡਮ ਮੇਰੇ ਚ ਵੀ ਜੀਰੋ ਹੀ ਹੋਈ ਹੈ ਨਾ ਸ਼ੋ ਤੇ ਹੁਣ ਇਸ ਤੋਂ ਇਲਾਵਾ ਤੁਹਾਡੀਆਂ ਕਿੰਨੀਆਂ ਪੈਂਡਗੈਂ-
ਹੁਣ ਇਸ ਤੋਂ ਇਲਾਵਾ ਮੇਰੀ ਏਦੇ ਚ ਈ ਹੋਰ ਵਧਣ ਗਿਆ ਮਤਲਬ
ਹਾਂ ਮੇਰੀ ਵੀ ਇਸੀ ਚ ਹੀ ਵਧਣ ਗਿਆ ਨਾ ਜੇ ਹੋਈਆਂ ਤਾਂ ਫੇਰ ਤੁਸੀਂ ਮੇਰੇ ਨਾਲ ਹੀ ਕੁਨੈਕਟ ਕਰ ਲੇਔ ਪ ਤਾ ਨੀ ਹੁਣ ਸਾਡੀਆਂ
ਹਾਂ
ਕਿੰਨੀਆਂ ਕਾਲ ਮੈਨੂੰ ਪਤਾ ਨੀ ਡਾਇਲ ਤਾਂ ਮੇਰੇ ਵੱਲੋਂ ਹੋ ਜਾਂਦਾ ਬਟ ਹਾਂ ਇਸ ਫੋਨ ਤੇ ਰਿਸੀਵ ਹੋ ਰੀ ਐ ਹੁਣ ਮੈਂ ਤਾਨੂੰ ਇਸੀ ਤੋਂ ਈ ਕਰੂੰਗੀ ਚਲੋ ਜਿਨੀਆਂ ਕੋਲ ਲੱਗ ਜਾੂਗੀ ਠੀਕੈ ਕਿਉਂਕਿ ਹੋਰ ਕੋਈ ਨੰਬਰ ਵੀ ਹੈ ਨੀ ਨਾ, ਤੇ ਅਸੀਂ ਮੈਡਮ ਜਿਵੇਂ ਟੋਪਿਕ ਲੈ ਲੈਂਦੇ ਪੰਜਾਬੀ ਸੱਭਿਆਚਾਰ ਈ ਲੈ ਲੈਂਦੇ ਆ ਹਨਾ ਅੱਜ- ਕੱਲ੍ਹ ਜਿਵੇਂ ਤੁਆਨੂੰ ਪਤਾ ਈ ਆ ਪੰਜਾਬ ਦਾ ਰੈਨਾ- ਸੈਨਾ ਜੋ ਪੁਰਾਣਾ ਹੈਗਾ ਆ। ਪੁਰਾਣੇ ਢੰਗ ਦਾ ਸੀ ਔ ਹੁਣ ਨੀ ਹੈਗਾ। ਮਲਬ ਜੋ ਖਾਣਾ- ਪੀਣਾ ਰੈਣਾ ਪੈਹਨਣਾ ਸਾਰੇ ਨਿੱਕੇ ਤੋ ਨਿੱਕੀ ਚੇਂਜ ਚ ਜਿਹੜੀ ਹੈਗੀ ਆ ਔ ਹੁਣ ਦੇ ਚੇਂਜ ਹੋ ਚੁੱਕੀ ਹੈਗੀ ਆ ਔ ਕਿਸ ਕਰਕੇ ਜਿਵੇਂ ਵੈਸਟਰਨ ਕਲਚਰ ਆ ਗਿਆ।
ਹਾਂਜੀ।
ਜਿਵੇਂ ਬੱਚੇ ਹੈਗੇ ਅੱਜ ਦੀ ਜਨਰੇਸ਼ਨ- ਪੈਨਾ ਉਸ ਤਰੀਕੇ ਨਾਲ ਰੈਣਾ ਪੈਨਨਾ ਖਾਣਾ ਪਸੰਦ ਕਰਦੇ ਹੈਗੇ ਜਦ ਕਿ ਅਪਣੇ ਪੁਰਾਣੇ- ਰਿਵਾਜ਼ ਜੇੜੇ ਹੈਗੇ ਔਨਾਂ ਨੂੰ ਭੁੱਲ ਰਹੇ।
ਪੈਲਾਂ ਤਾਂ ਚੁੰਨੀ ਲੈ ਕੇ ਬਿਨਾਂ ਬਾਰ ਈ ਨੀ ਜਾਂਦੇ ਸੀ ਹੁਣ ਅੱਜ- ਕੱਲ੍ਹ ਜੀਨ, ਟੋਪ ਵਗੈਰਾ ਇਨਾ ਸਭ ਕੁਛ ਚਲਾ ਚੱਲ ਗਿਆ। ਵੈਸਟਰਨ ਡਰੈਸਿਸ ਚੱਲਦੀਆਂ ਨੇ, ਹੁਣ ਤਾਂ ਪਿੰਡਾਂ ਚ ਵੀ ਏ ਚੀਜ਼ ਆ ਗਈ ਐ
ਜੀ ਸਈ ਗੱਲੈ, ਸਈ ਗੱਲੈ ਮੈੜਮ ਔ ਤਾ ਹੈ ਈ ਐ ਪਿੰਡਾਂ ਚ ਵੀ ਨਾ ਇਹ ਚੀਜ਼ਾਂ ਦਾ ਬੜਾ ਮਤਲਬ ਇਫੈਕਟ ਪੈ ਰਿਯਾ ਕਿਉਂਕਿ ਜਿਵੇਂ ਹੁਣ ਪਿੰਡਾਂ ਦੇ ਬੱਚੇ ਔਹ ਪੜ੍ਹਨ ਜਾਂਦੇ ਹੈਗੇ ਕੋਲੇਜ ਦੇ ਵਿੱਚ ਸ਼ੈਰਾਂ ਦੇ ਵਿੱਚ ਕੋਲੇਜ
ਹਾਂਜੀ-ਹਾਂਜ-ਹਾਂਜੀ
ਵੀ ਐ ਔਰ ਸੁਣਦੇ ਵੀ ਐ ਦੇਖਦੇ ਔਰ ਉਸ ਚੀਜ਼ ਨੂੰ ਕੋਪੀ ਕਰਦੇ ਏ ਨੀ ਸੋਚਦੇ ਕਿ ਅਸੀਂ ਮਤਲਬ ਕਿਹੋ ਜਿਹੀ ਸੁਸਾਇਟੀ ਚ ਰੈਹ ਰੇ ਆਂ। ਜਾਂ ਸਾਡੇ ਪੇਰੈਂਟਸ ਜਾਂ ਸਾਨੂੰ ਬੜੇ ਬਜ਼ੁਰਗ ਸਾਡੇ ਪਿੰਡਾਂ ਦੇ ਵਿੱਚ ਦੇਖਣਗੇ ਆਂਦੇ- ਜਾਂਦੇ ਨੂੰ ਕਿੱਦਾਂ ਹੈਗਾ। ਉਹ ਇਸ ਗੱਲ ਨੂੰ ਨੋਟਿਸ, ਕਰਦੇ, ਉਹ ਇਹ ਦੇਖਦੇ ਕਿ ਅਸੀਂ ਜਿਹੋ -ਜਿਹੀ ਸੁੋਸਾਇਟੀ ਦੇ ਵਿੱਚ ਬੈਠ ਰਹੇ ਹਾਂ। ਜਾਂ ਜਿਹਨਾਂ ਲੋਕਾਂ ਨਾਲ ਸਾਡਾ ਉੱਠਣਾ- ਬੈਠਣਾ ਉਹਨਾਂ ਨੇ ਪਹਿਰਾਵਾ ਕਿਸ ਤਰ੍ਹਾਂ ਹੈਗਾ, ਅਸੀਂ ਉਦ ਦਾਂ ਦਾ ਹੀ ਉਹਨੂੰ, ਉਹਦੀ ਨਕਲ ਕਰਦੇ।
ਹਾਂਜੀ, ਇਹੀ ਹੈ ਨਾ ਕਿ ਇੱਧਰ ਆ ਕੇ ਮਤਲਬ ਜਿਹੜੇ, ਬੱਚੇ ਹੁੰਦੇ ਨੇ ਜਿਹੜੇ ਪਿੰਡਾਂ ਦੇ ਬੱਚੇ ਹੁੰਦੇ ਨੇ, ਉਹ ਦੇਖਦੇ ਨੇ ਕਿ ਹਾਂ ਕਿ ਹੁਣ ਸਾਨੂੰ, ਘੱਟ ਆ ਰਹੀ ਬਹੁਤ ਜਿਆਦਾ!
ਬਹੁਤ ਹੀ ਘੱਟ, ਆਵਾਜ਼ ਮਤਲਬ ਬਹੁਤ ਈ ਜ਼ਿਆਦਾ ਸਲੋ ਐ।
ਦੋ ਮਿੰਟ ਹੋਲਡ
ਮੇਰੇ ਫੋਨ ਦੀ ਤਾਂ ਆਵਾਜ਼, ਮਤਲਬ ਫੋਨ ਹੈ ਵੀ ਨਵਾਂ ਹੈ, ਬਟ ਪਤਾ ਨਹੀਂ। ਤੁਹਾਡੀ ਆਵਾਜ਼ ਕਿਉਂ ਘੱਟ ਆ ਰਹੀ ਐ, ਹਾਂਜੀ ਹੁਣ ਆਈ ਹੈਲੋ!
ਹੁਣ ਆ ਗਈ ਆਵਾਜ਼, ਹੈਲੋ!
ਹਾਂਜੀ ਹੁਣ ਆ ਰਹੀ ਹੈ ਆਵਾਜ਼।
ਠੀਕ ਐ, ਠੀਕ ਐ, ਉਹ ਐਕਚੁਲੀ ਮੈਂ ਏਅਰਪੋਰਟਸ ਲਾਏ ਸੀਗੇ ਤਾਂ ਕਰਕੇ ਇੱਦਾਂ ਹੋ ਗਿਆ ਹੋਣਾ।
ਆਵਾਜ਼ ਤਾਂ ਤੁਹਾਡੀ ਹੁਣ ਵੀ ਘੱਟ ਆ, 'ਬਟ ਥੋੜਾ ਜਿਹਾ ਫ਼ਰਕ ਐ ਪਹਿਲੇ ਨਾਲੋ ਨਾ।
ਓਕੇ, ਓਕੇ, ਓਕੇ, ਓਕੇ ਹਾਂ ਤੇ ਮੈਂ ਇਹ ਦੱਸ ਰਹੀ ਸੀ ਕਿ ਬਈ ਉਹ ਪਿੰਡ ਦੇ ਬੱਚੇ' ਬੱਚੇ ਜਿਹੜੇ ਹੁੰਦੇ ਨੇ, ਉਹ ਕੋਲਜਿਸ ਵਗੈਰਾ ਆਂਦੇ ਨੇ ਅਤੇ ਉਸ ਤੋਂ ਬਾਅਦ, ਉਹਨਾਂ ਨੂੰ ਇਹ ਹੁੰਦਾ ਐ ਕਿ ਹੁਣ ਸਾਡੇ ਪੇਰੈਂਟਸ ਇੱਧਰ ਨਹੀਂ ਹੈਗੇ ਨੇ, ਫੇਰ ਉਹਨਾਂ ਨੂੰ ਥੋੜ੍ਹੀ ਮਤਲਬ, ਖੁੱਲ੍ਹ ਮਿਲ ਜਾਂਦੀ ਐ ਕਿ ਆਪਾਂ ਕਿੱਦਾਂ ਰਹਿਣਾ, ਕਿੱਦਾਂ ਸਹਿਣਾ ਹਮ।
ਹਾਂਜੀ।
ਜੇੜੇ ਬਚ, ਪੜ੍ਹਨ ਬੱਚੇ ਮਤਲਬ ਚੰਡੀਗੜ੍ਹ ਵਗੈਰਾ ਸਾਈਡ ਜਾਂਦੇ ਨੇ ਅ ਮਤਲਬ ਹਾਇਰ ਸਟੱਡੀਜ਼ ਲਈ ਅਬਰੋਡ ਜਾਂਦੇ ਨੇ।
ਹਾਂਜੀ-ਹਾਂਜੀ।
ਹਾਂਜੀ।
ਚਲੋ ਪੰਜਾਬ ਦੇ ਬੱਚਿਆਂ ਲਈ ਤਾਂ ਚੰਡੀਗੜ੍ਹ ਇੱਕ ਤਰ੍ਹਾਂ ਕੈ ਲੋ ਸੈਂ ਟਰ ਈ ਆ। ਜਾਂ ਕੁਛ ਇੱਕ, ਇੱਕ ਤਰ੍ਹਾਂ ਦਾ ਮੇਨ, ਜਿੱਦਾਂ ਕੈ ਲੋ ਹੈਗਾ ਆ ਮਤਲਬ ਜਿਵੇਂ ਹੁਣ ਪਿੰ, ਜੇੜੇ ਪਿੰਡਾਂ ਦੇ ਨੇ -ਨੇੜੇ- ਨੇੜੇ। ਹਾਂਜੀ, ਮਤਲਬ ਜੇੜੇ ਨੇੜੇ-ਨੇੜੇ ਸ਼ਹਿਰ ਹੈਗੇ, ਪਟਿਆਲਾ ਹੈਗਾ ਨਾਲ ਲੱਗਦਾ। ਐਥੇ ਦੇ ਬੱਚਿਆਂ ਲਈ ਤਾਂ ਚੰਡੀਗੜ੍ਹ ਈ, ਇੱਕ ਤਰਾਂ ਫੋਰਨਰ ਈ ਐ ਜੀ। ਫੋਰਨ ਕੰਟਰੀ ਸਮਝ ਕੇ ਚਲੋ, ਓਨਾਂ ਨੇ ਮਤਲਬ ਬੱਚੇ ਦਾ ਪਹਿਰਾਵਾ ਅਲਗ ਏ, ਐਥੇ ਦਾ ਪਹਿਰਾਵਾ ਆ ਕੇ ਬੱਚਿਆਂ ਦਾ ਚੇਂਜ ਹੋ ਜਾਂਦਾ ਆਟੋਮੈਟਿਕਲੀ ਹੋ ਈ ਜਾਂਦੈ। ਜਦਕਿ ਸਾਨੂੰ ਅ ਅਪਣਾ ਮਤਲਬ ਜੇੜਾ ਸਾਡਾ ਸੱਭਿਆਚਾਰ ਹੈਗਾ ਪੰਜਾਬ ਦਾ ਜਾਂ ਸਾਡਾ ਰੀਤੀ ਰਿਵਾਜ ਐ, ਓ ਨੀ ਭੁੱਲਣਾ ਚਾਈਦਾ। ਹੁਣ ਅਸੀਂ ਪੰਜਾਬੀ ਗੈਣਿਆਂ ਦੀ ਗੱਲ ਕਰ ਲਾਂਗੇ, ਜਿਵੇਂ ਪੰਜਾਬੀ ਪੁਰਾਣੇ ਟਾਈਮ ਜੇ ਜੇੜੇ ਗੈਣੇ ਸੀਗੇ, ਕੋਈ ਵੀ ਐ ਏ ਐਗਜੈਂਪਲ ਦੇ ਤੌਰ ਤੇ, ਨ -ਨੱਥੀ ਪਤਾ ਨੀ ਕਿਆ ਬੋਲਦੇ ਐ, ਇੱਕ ਨੱਕ ਦੇ ਵਿੱਚ ਪਾਂਨ ਨੂੰ ਹੁੰਦੀ ਸ਼ਾਇਦ।
ਹਾਂਜੀ- ਹਾਂਜੀ। ਔਰ ਏਕ ਸਿਰ ਤੇ ਲੱਗਦੀ ਏ ਓ ਮੈਨੂੰ ਯਾਦ ਨੀ ਕਿ ਨਾਮ ਏ ਓਦਾ। ਹਾਂਜੀ।
ਜਿਵੇਂ ਲੇਡੀਜ਼ ਦਾ ਸੀਗਾ ਪਤਾ ਨੀ ਓਨੂੰ ਟਿੱਕਾ ਬੋਲਦੇ ਸੀ, ਕਿਆ ਬੋਲਦੇ ਸੀ। ਹਾਂ, ਬਟ ਹੁਣ ਓ, ਓ ਮਤਲਬ ਰੀਐਲਿਟੀ ਨੀ ਹੈਗੀ ਓ, ਅਸਲੀ ਚੀਜ਼ ਨੀ ਹੈ। ਵੀ ਹੁਣ ਓ ਸਾਰੀ ਨਕਲ ਐ।
ਹਾਂਜੀ ਓ ਟਰਡੀਸ਼ਨ ਨੂੰ ਬਸ ਟਰੈਂਡ ਦੇ ਹਿਸਾਬ
ਹਾਂਜੀ ਹੁਣ ਅਗਰ ਤੁਸੀਂ ਵਿਆਹ ਦੀ ਗੱਲ ਕਰ ਲੋ ਅੱਜ-ਕੱਲ ਵਿਆਹ ਦੇ ਕਿੰਨੇ ਫੰਕਸ਼ਨ ਆ ਚੁੱਕੇ ਆ। ਪ੍ਰੀ ਵੈਡਿੰਗ ਸ਼ੂ ਪ੍ਰੀ ਪਾਰਟੀ, ਪ੍ਰੀ ਮਹਿੰਦੀ ਫੰਕਸ਼ਨ ਕਿੰਨੇ ਆ ਮਤਲਬ ਟੋਟਲੀ ਤੁਸੀਂ ਮੰਨ ਲਓ ਕਿੰਨੇ ਜਾਦਾ ਬਣ ਜਾਂਦੇ।
ਪ੍ਰੀ ਵੈਡਿੰਗ ਸ਼ੂਟਿੰਗ ਅਲੱਗ ਤੋਂ ਹੁੰਦੀ ਹੈਗੀ।
ਬੈਚਲਰ ਪਾਰਟੀ ਅਲੱਗ ਹੁੰਦੀ ਐ, ਬਰਾਈਡ ਪਾਰਟੀ ਅਲੱਗ ਹੁੰਦੀ ਐ, ਸਬ ਬੋਤ ਕੁਛ ਆ ਗਿਆ ਅੱਜ ਕੱਲ੍ਹ।
ਪਰ ਪੈਲੇ ਜਮਾਨੇ ਚ ਕਿੱਥੋਂ ਸੀ ਪੈਲੇ ਤਾਂ ਓ ਈ ਮਤਲਬ ਦਿਖਾਂਦੇ ਵੀ ਨੀ ਸੀ। ਏ ਕੁੜੀ ਮੁੰਡੇ ਨੇ ਇੱਕ ਦੂਜੇ ਹੁਣ ਤੇ ਏ ਪੰਜਾਬੀ ਕਲਚਰ ਲਈ ਜੇੜਾ ਪੱਛਮੀ ਮਤਲਬ ਹੈਗਾ ਆ ਰੈਣਾ ਸੈਣ ਓਦਾ ਈ ਅਸਰ ਐ।
ਅੱਜ ਕੱਲ੍ਹ ਲਵ ਮੈਰਿਜਿਸ ਜਾਦਾ ਹੁੰਦੀਆਂ ਨੇ ਅਰੇਂਜ ਵੀ ਬੋਤ ਘੱਟ ਗੀਆਂ ਨੇ। ਔਰ ਨਾਲੇ ਅੱਜ ਕੱਲ੍ਹ ਅਤ ਇੰਟਰਕਾਸਟ ਮੈਰਿਜਸ ਨੂੰ ਜਾਦਾ
ਸਈ ਗੱਲ ਐ ਹਾਂਜੀ ਹੁਣ ਪੇਰੈਂਟਸ ਵੀ ਅਲਾਓ ਕਰਦੇ।
ਹਾਂਜੀ-ਹਾਂਜੀ-ਹਾਂਜੀ
ਹੁਣ ਪਿਛਲੇ ਜਮਾਨੇ ਚ ਅਸੀਂ ਕੁੜੀ ਮੁੰਡੇ ਨੂੰ ਪੈਲੇ ਮਿਲਣ ਨੀ ਦਿੰਦੇ ਹੁਣ ਤਾਂ ਆਮ ਜਿਵੇਂ ਕੋਈ ਬਰਡੇ ਪਾਰਟੀ ਕੁੱਛ ਵੀ ਐ ਛੋਟਾ ਮੋਟਾ ਹਰ ਸੈਲੀਬ੍ਰੇਸ਼ਨ ਇਕੱਠੇ ਕਰ ਰੇ ਨੇ ਵਿਆਹ
ਹਾਂਜੀ।
ਇਸ ਚੀਜ਼ ਦਾ ਵੀ ਬੜਾ ਓ ਅਸਰ ਮਾੜਾ ਪੈ ਰਿਆ ਹੈਗਾ ਫ਼ਰ ਕ ਵੀ ਓਰ ਵੈਸੇ ਵੀ ਗਲਤ ਆ।
ਹਾਂਜੀ-ਹਾਂਜੀ ਔਰ ਪ੍ਰੀ ਵੈਡਿੰਗ ਸ਼ੂਟ ਲਈ ਲੋਕੀ ਕੀ ਕਿੱਥੇ ਕਿਤੇ ਜਾਂਦੇ ਨੇ ਕਈ ਅਬਰੋਡ ਜਾਂਦੇ ਨੇ ਕਈ ਗੋਆ ਸਾਈਡ ਜਾਂਦੇ ਨੇ।
ਏ ਹਾਂਜੀ ਓ ਤਾਂ ਚਲੋ ਉਨਾਂ ਦਾ ਹਾਂਜੀ‌।
ਹਾਂਜੀ।
ਤੇ ਓਹੀ ਐ ਮਤਲਬ ਜੋ ਰੈਣਾ, ਸੈਣਾ, ਖਾਣਾ, ਪੀਣਾ ਏ ਟੂ ਜੇਡ ਸਭ ਚੇਂਜ ਹੋ ਚੁੱ ਕਿਆ ਹੁਣ ਬੋ ਚੇਂਜ ਅੱਜ ਤਕ ਔਰ ਆਣ ਵਾਲੇ ਟਾਈਮ ਚ ਹੋਰ ਕਿਸੀ
ਹਾਂਜੀ-ਹਾਂਜੀ ਹੁਣ ਤਾਂ ਲੋਕੀ ਲਿਵਿੰਗ ਰਿਲੇਸ਼ਨਸ਼ਿਪ ਚ ਰੈਂਦੇ ਨੇ ਹਾਂ ਓ ਓ ਲੀਗਲੀ-ਲੀਗਲੀ ਓ ਸਰਟੀਫਾਈਡ ਵੀ ਹੈਗਾ ਕੀ ਤੁਸੀਂ ਲਿਵਿੰਗ ਰਿਲੇਸ਼ਨਸ਼ਿਪ ਚ ਰੈ ਚੁੱਕੇ ਓ ਗਵਰਮੈਂਟ ਰੂਲਸ ਵੀ ਇੱਦਾਂ ਦੇ ਬਣ ਚੁੱਕੇ ਨੇ।
ਹਾਂਜੀ ਓ ਫਿਰ ਓਦਾ ਐਂਡ ਬਾਦ ਵਿੱਚ ਕਿਆ ਹੋਣਾ ਕਿਆ ਨੀ ਹੋਣਾ ਏ ਓ ਨੀ ਜਾਣਦੇ ਹੈਗੇ ਬਟ ਇੱਕ ਤਰ੍ਹਾਂ ਆਪਣੀ ਫਰੀਡਮ ਇੱਕ ਆਜ਼ਾਦੀ ਜੇੜੀ ਓਦੇ ਨਾ ਫਾਇਦਾ ਉਠਾ ਰੇ ਨੇ। ਏ ਗੱਲ ਐ ਜੋ ਕੀ ਚਾਈਦਾ ਨੀ ਐ।
ਹਾਂਜੀ
ਉਸਦੇ ਅਗੇਂਸਟ ਜਾ ਕੇ ਸਾਰਾ ਕੁਛ ਕਰਦੇ ਹੈਗੇ ਬਾਦ ਵਿੱਚ ਫਿਰ ਓ ਆਪਣੀ ਲਾਈਫ ਨੂੰ ਆਪ ਈ ਡਿਸਟ੍ਰੋਏ ਕਰਦੇ ਹੈਗੇ ਆ ਖ਼ਰਾਬ ਕਰ ਖ਼ਰਾਬ ਕਰਦੇ ਆ।
ਤਾਂ ਰਸ ਨਾਲ ਉਨਾਂ ਦੇ ਪੇਰੈਂਟਸ ਤਾਂ ਛੁੱਟਦੇ ਈ ਆ ਬਾਕੀ ਵੀ ਮਤਲਬ ਉਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਕੋਈ
ਅੱਜ ਕੱਲ੍ਹ ਐਲ ਜੀ ਬੀ ਟੀ ਕਿਊ ਨੂੰ ਵੀ ਕਿੰਨਾ ਕ ਜਾਦਾ ਅੱਗੇ ਰੱਖਿਆ ਹੋਇਆ। ਏ ਚੀਜ਼ ਵੀ ਬੋਤ ਅੱਜ ਕੱਲ੍ਹ ਸੈਂਸੇਸ਼ਨਲ ਹੈਗੀ ਏ।
ਹਾਂਜੀ ਸਈ ਗੱਲ। ਓਹੀ ਆ ਅਗਰ ਅਸੀਂ ਪੁਰਾਣੇ ਟਾਈਮ ਦੀ ਤਾਂ ਓ ਟਾਈਮ ਚੰਗਾ ਸੀ, ਅੱਛਾ ਸੀ ਉਸ ਟਾਈਮ ਪਿਓਰ ਖਾਣਾ ਪਿਓਰ ਹੁੰਦਾ ਸੀਗਾ।
ਤੇ ਨਾਲੇ ਘਰਦਿਆਂ ਨੂੰ ਪਹਿਲਾਂ ਰੱਖਦੇ ਸੀਗੇ ਅੱਜ ਕੱਲ੍ਹ ਦੇ ਬ ਬੱਚੇ ਘਰਦਿਆਂ ਨੂੰ ਬਾਅਦ ਚ ਰੱਖਦੇ ਨੇ ਤੇ ਆਪਣੀ ਚੁਇਸਿਸ ਆਪਣੀ ਲਾਈਫ ਨੂੰ ਪਹਿਲਾਂ ਰੱਖਦੇ ਨੇ ਹੂੰ ਹਾਂ
ਇਹ ਆ ਬਸ ਟਾਈਮ ਟਾਈਮ ਦੀ ਅੱਜ ਜ ਜਨਰੇਸ਼ਨ ਚੇਂਜ ਹੋ ਰਹੀ ਪੀੜ੍ਹੀ ਦਰ ਪੀੜੀ ਉਹ ਸਾਰਾ ਜਿਹੜਾ ਪੁਰਾਣਾ ਸਭਿਆਚਾਰ ਹੈ ਪੁਰਾਣੇ ਟਾਈਮ ਚ ਲੋਕ ਲੋਕ ਮੇਲੇ ਵੇਖਨ ਜਾਂਦੇ ਸੀ ਕਈ ਇਤਿਹਾਸਿਕ ਜਗ੍ਹਾ ਹੁੰਦੀਆਂ ਪੰਜਾਬ ਚ ਹੈ ਅੱਜ ਵੀ ਤੇ ਉੱਥੇ ਮੇਲੇ ਲੱਗਦੇ ਸੀਗੇ ਸਾਰੇ ਲੋਕ ਮਿਲਦੇ ਜੁਦੇ ਸੀਗੇ ਹੁਣ ਕਿੱਥੇ ਨੀ ਮੈਡਮ ਹਾਂਜੀ ਬਟ ਉਹ ਗੱਲ ਨੀ ਹੈਗੀ ਜੋ ਪਿੰਡਾਂ ਵਿੱਚ ਸੀ ਸ਼ਹਿਰਾਂ ਦੇ ਵਿੱਚ ਹੈਗੇ ਜ਼ਰੂਰ ਹੈ ਬਟ ਇੰਨੇ ਉਹ ਜ਼ਿਆਦਾ ਨਹੀਂ ਨੇ
ਹੁਣ ਫੋਨਸ ਕਰਕੇ ਕੋਈ ਕਿਸੇ ਨੂੰ ਰਿਲੇਟਿਵ ਨੂੰ ਕੋਈ ਬੈਠਾ ਅਗਰ ਕੋਈ ਇੱਕ ਇੱਕ ਜਗ ਇੱਕ ਥਾਂ ਤੇ ਵੀ ਬੈਠੇ ਸਾਰੇ ਆਪਣੇ ਆਪਣੇ ਫੋਨ ਚ ਲੱਗੇ ਹੁੰਦੇ ਨੇ
ਜੀ ਜੀ ਉਹੀ ਆ ਅਗਰ ਫੈਮਲੀ ਚ ਚਾਰ ਮੈਂਬਰ ਹਰ ਮੈਂਬਰਾ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਆਪਣੇ ਫੋਨ ਤੇ ਬਿਜੀ
ਹਾਂਜੀ ਚਾਹੇ ਅੱਜ ਕੱਲ ਉਹ ਦਾਦਾ ਦਾਦੀ ਹੈਗੇ ਨੇ ਚਾਹੇ ਮਾਂ ਪਿਓ ਹੈਗੇ ਨੇ ਚਾਹੇ ਬੱਚੇ ਹੈਗੇ ਨੇ
ਸਹੀ ਗੱਲ ਹੈ ਹੁਣ ਉਹ ਤਾਂ ਹੈ ਹੀ ਬਹੁਤ ਸਾਰੇ ਪੁਆਇੰਟ ਹੈ ਪਲੱਸ ਪੁਆਇੰਟ ਵੀ ਹੈ ਚਲੋ ਮਾਇਨਸ ਪੁਆਇੰਟ ਜ਼ਿਆਦਾ ਪਲੱਸ ਤਾਂ ਘੱਟ ਹੀ ਲੱਗਦੇ ਮੈਨੂੰ ਕਿਉਂਕਿ ਜੋ ਅਸੀਂ ਮਤਲਬ ਸਾਡੇ ਨਾ ਟਾਈਮ ਹੋਰ ਹੈ ਹੁਣ ਦੇ ਬੱਚਿਆਂ ਦਾ ਟਾਈਮ ਹੋਰ ਹੈ।
ਅੱਗੇ ਹੋਰ ਅੱਗੇ ਜਨਰੇਸ਼ਨ ਵੱਧੇਗੀ ਉਹ ਤਾਂ ਸਾਰਾ ਏ ਆਈ ਦਾ ਹੀ ਜ਼ਮਾਨਾ ਹੋਏਗਾ ਉਹ ਫੋਨ ਦੇ ਬਿਨਾ ਤਾਂ ਕੁਛ ਹੈ ਹੀ ਨਹੀਂ
ਚਲੋ ਮੈਂ ਆਪਣਾ ਨਾਮ ਲੈਨੀ ਜੋ ਵੀ ਕੰਮ ਹੈ ਤੁਹਾਡੇ ਜੋਬ ਵਗੈਰਾ ਵੀ ਏ ਆਈ ਕੀ ਕਹਿ ਰਿਹਾ ਹੈਗਾ
ਹਾਂਜੀ ਹਾਂਜੀ ਹਾਂਜੀ ਇੰਡੀਆ 'ਚ ਤਾਂ ਇੰਡੀਆ 'ਚ ਤਾਂ ਕਿੰਨੀ ਜੋਬ ਖਾ ਚੁੱਕਿਆ ਹੈ ਏਆਈ ਚਾਹੇ ਉਹ ਪੜ੍ਹਾਉਣ ਦਾ ਹੋਏ ਚਾਹੇ ਉਹ
ਜੀ ਹਾਂਜੀ ਉਹੀ ਆ ਮਤਲਬ ਮਤਲਬ ਇਹ ਚਲੋ ਹਰ ਚੀਜ਼ ਨੂੰ ਕਾਪੀ ਹੀ ਕਰਨੀ ਆ ਆਪਣੇ ਤੇ ਡਿਪੈਂਡ ਆ ਅੱਜ ਕੱਲ ਦੇ ਬੱਚੇ ਕਾਪੀ ਜਲਦੀ ਕਰਦੇ ਆ ਅਗਰ ਅਸੀਂ ਉਹਨਾਂ ਦੀ ਚੀਜ਼ ਦੀ ਨਕਲ ਨਾ ਕਰਕੇ ਆਪਣਾ ਜੋ ਪੰਜਾਬੀ ਸੱਭਿਅਚਾਰ ਨੂੰ ਬੜਾਵਾ ਦਈਏ ਤਾਂ ਉਹ ਆਉਣ ਵਾਲੀ ਜਨਰੇਸ਼ਨ ਤੇ
ਪਹਿਲੇ ਟਾਈਮ ਚ ਵਿਆਹ ਹੁੰਦੇ ਸੀਗੇ ਉਸ ਟਾਈਮ ਬੰਦਾ ਦਸ ਦਸ ਦਿਨ ਪਹਿਲਾਂ ਹੀ ਮਤਲਬ ਰਿਸ਼ਤੇਦਾਰ ਵੀ ਘਰ ਆ ਕੇ ਰਹਿੰਦੇ ਸੀਗੇ ਕਿ ਸਾਰਾ ਮਤਲਬ ਸਬ ਸਭ ਕੁਛ ਹੁੰਦਾ ਸੀਗਾ ਹੁਣ ਅੱਜ ਕੱਲ੍ਹ ਐਟਏ ਟਾਈਮ ਸਭ ਕੁਝ ਹੁੰਦਾ ਦੋ ਦਿਨ ਪਹਿਲੇ ਪਾਠ 'ਤੇ ਹਾਂਜੀ ਹਾਂਜੀ ਹਾਂਜੀ
ਕੋਈ ਕਿਸੇ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਖੁਸ਼ ਨਹੀਂ ਹੈ ਹੁਣ ਬਸ ਇਹੀ ਹੁੰਦਾ ਕਿ ਸਿਰਫ਼ ਚਾਰ ਮੈਂਬਰ ਘਰ ਦੇ ਵਿੱਚੋਂ ਉਹੀ ਚੰਗੇ ਲੱਗਦੇ ਉਸ ਤੋਂ ਇਲਾਵਾ ਨਈ
ਦਾ ਹਾਂਜੀ ਹਾਂਜੀ
ਕਿੰਨਾ ਟਾਈਮ ਹੋ ਗਿਆ ਸਾਨੂੰ ਮੈਡਮ ਗੱਲ ਕਰ ਦੇ ਕੇ ਨਾ
ਨਾਈਨ ਫਿਫਟੀ ਵਨ ਬਸ ਅੱਠ ਮਿੰਟ ਰਹਿ ਗਏ ਅੱਠ ਸ ਸੋਰੀ ਅੱਠ ਸੈਕਿੰਡ।
ਹਾਂਜੀ, ਹੁਣ ਪਤਾ ਚੱਲੇਗਾ ਇਸ ਤੋਂ ਬਾਅਦ ਕਿੰਨੇ ਟਾਸਕ।
ਹਾਂਜੀ-ਹਾਂਜੀ।
ਹਾਂਜੀ। ਚਲੋ ਠੀਕ ਹੈ ਮੈਡਮ ਮੈਂ ਕੱਟਦੀ ਪੀ, ਫਿਰ ਤੁਹਾਨੂੰ ਮ ਮੈਸੇਜ ਕਰਦੀ ਫੇਰ ਤੁਸੀਂ ਕਰਿਓ ਠੀਕ ਆ। ਓਕੇ ਜੀ, ਧੰਨਵਾਦ।
ਓਕੇ ਜੀ।